ਹੈਲੋ
ਸਤਿ ਸ੍ਰੀ ਅਕਾਲ ਕਿਆ ਹਾਲ ਚਾਲ
ਮੈਂ ਵਧੀਆ ਤੁਸੀਂ ਸੁਣਾਓ
ਅਸੀਂ ਵੀ ਬਹੁਤ ਵਧੀਆ
ਰੋਟੀ ਰੂਟੀ ਖਾ ਲਈ
ਨਹੀਂ ਹੁਣ ਬਣਾ ਰਹੇਹਾ ਤੁਸੀਂ ਸੁਣਾਓ ਘਰ ਸਾਰੇ ਠੀਕ ਹੈਗੇਏ ਨੇ
ਹਾਂਜੀ ਸਾਡੇ ਘਰੇ ਦੇ ਸਾਰੇ ਤੁਸੀਂ ਸੁਣਾਓ
ਬਸ ਸਭ ਕੁਛ ਵਧੀਆ ਮੈਂ ਸੋਚਿਆ ਅੱਜ ਤੁਹਾਡੇ ਤੇ ਤੁਹਾਡੇ ਨਾਲ ਗੱਲ ਕਰਾਂ ਰੋਲ ਆਫ ਡਿਸਪਲਿਨ ਤੇ ਡਿਸਿਪਲਿਨ ਵਾਰੇ ਗੱਲ
ਅੱਛਾ
ਦੱਸੋ ਤੁਹਾਡੇ
ਹੈਲੋ
ਹੈਲੋ ਹਾਂਜੀ ਕੀ ਹੋਇਆ ਥੋੜ੍ਹੀ ਜਿਹੀ ਘੱਟਦੀ ਪਈ ਹੈ ਕਿ ਕੁਛ ਪ੍ਰੋਬਲਮ ਹੈਗੀ ਉੱਥੇ
ਨਹੀਂ ਨਹੀਂ ਉਹ ਨਾ ਮੈਂ ਫੌਣ ਐ ਹੋ ਜਾਂਦਾ ਹੈ
ਅੱਛਾ ਅੱਛਾ ਕੋਈ ਨੀ ਤੁਸੀਂ ਕਰੋ ਤੁਸੀਂ ਗੱਲ ਕਰੋ
ਹਾਂਜੀ ਹੋ ਕਦ ਉੱਠੇ
ਹੋਰ ਸੁਣਾਓ ਤੁਹਾਡੀ ਲਾਈਫ ਵਿਚ ਡਿਸਪਲੇਨ ਕੀ ਮਨੇ ਰੱਖਦਾ ਹੈ
ਹੁਣ ਇਹ ਤਾਂ ਛੁੱਟੀਆਂ ਚੱਲਦੀਆਂ ਨੇ ਡਿਸਿਪਲਿਨ ਕੁਛ ਹੈਗਾ ਹੀ ਨਹੀਂ ਹੈ
ਬਚ ਛੁੱਟੀਆਂ ਹੀ ਜ਼ਿਆਦਾ ਡਸੀਪਲਿਨ ਹੋਣਾ ਚਾਹੀਦਾ ਤਾਂ ਕਿ ਅਸੀਂ ਉਹਨੂੰ ਫੋਲੋ ਕਰ ਸਕੀ ਭਾਈ ਬਾਅਦ ਵਿੱਚ ਛੁੱਟੀਆਂ ਦੇ ਬਾਅਦ ਤੇ ਜਿਆਦਾ ਦਿੱਕਤ ਹੁੰਦੀ ਹੈ ਨੂੰ ਫੋ ਕਰਨ ਲਈ ਤਾਂ ਛੁੱਟੀਆਂ ਹੀ ਪ੍ਰੈਕਟਿਸ ਕਰਨ ਦਿਸਕਿਪਲੀ ਨੂੰ ਫ ਫੋਲੋ ਕਰਨ ਦੀ ਕਿ ਭਈ ਅਸੀਂ ਇਹ ਕੰਮ ਇਸ ਟਾਈਮ ਕਰਾਂਗੇ ਇਹ ਕੰਮ ਇਸ ਟਾਈਮ ਕਰਾਂਗੇ ਜੋ ਟਾਈਮ ਬੰਦੇ ਹੈ ਤੁਸੀਂ ਕੰਮ ਕਰਨ ਲਈ ਉਹ ਪ੍ਰੋਪਰ ਉਸੇ ਟਾਈਮ ਤੇ ਕੰਮ ਕਰੋ ਆਪਣੇ
ਹਾਂਜੀ ਪਰ ਉਹ ਹੁਣ ਹੋ ਜਾਂਦਾ ਨਾ ਕਿ ਹੁਣ ਛੁੱਟੀਆਂ ਹੋ ਗਈਆਂ ਨੇ ਹੁਣ ਆਰਾਮ ਨਾਲ ਉੱਠਾਂਗੇ ਔਰ ਮਤਲਬ ਲੇਟ ਤੱਕ ਸਵਾਂਗੇ ਜਦੋਂ ਜੀਅ ਕਰੇਗਾ ਉਦੋਂ ਹੀ ਰੋਟੀ ਖਾਵਾਂਗੇ ਵਰਨਾ ਤੇ ਸਕੂਲ ਜਾ ਜਾਣਾ ਹੁੰਦਾ ਜਾਂ ਕਿਤੇ ਜਾਣਾ ਹੁੰਦਾ ਹੈ ਤੇ ਛੇਤੀ ਉੱਡਣਾ ਹੁੰਦਾ ਹੈ
ਉਹ ਤਾਂ ਠੀਕ ਹੈ ਤੁਹਾਡੀ ਗੱਲ ਪਰ ਚਲੋ ਸੰਡੇ ਚ ਹੁੰਦਾ ਚੀਟ ਦੇ ਸੰਡੇ ਨੂੰ ਬਣਾਓ ਦਿਨ ਪਰ ਤੁਸੀਂ ਸਾਰੀਆਂ ਹੀ ਛੁੱਟੀਆਂ ਇਸ ਤਰ੍ਹਾਂ ਗਵਾ ਲਿੱਤੀਆਂ ਤੇ ਫੇਿਰ ਤਾਂ ਤੁਸੀਂ ਕੀ ਕਰੋਗੇ ਫੇਿਰ ਤੁਸੀਂ ਦੱਸੋ
ਨਹੀਂ ਹੁਣ ਤੇ ਖੈਰ ਛੁੱਟੀਆਂ ਤਾਂ
ਕਰੈਕ ਕਰੀ ਦਾ ਪਰ ਇੱਕ ਦਿਨ ਵਾਸਤੇ ਕਰੋ ਨਾ ਡੇਲੀ ਤਾਂ ਨਾ ਕਰੋ ਨਾ ਇਹੋ ਜਿਹੇ ਕੰਮ ਇਹ ਸਾਰੀਆਂ ਛੁੱਟੀਆਂ ਇਸ ਤਰ੍ਹਾਂ ਹੀ ਗਵਾਤੀਆਂ
ਨਹੀਂ ਨਹੀਂ ਏਦਾਂ ਸਾਰੀਆਂ ਵੀ ਨਹੀਂ ਬਟ ਹਾਂ ਲਮੋਸਟ
ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਉਹਨੂੰ ਮਿੱਟੀ ਪਾਓ ਪਰ ਅੱਗੇ ਤੋਂ ਧਿਆਨ ਰੱਖੋ ਵੀ ਡਿਸਪਲੀਨ ਤੇ ਕਿਉਂਕਿ ਦੇਖੀਓ ਦੇਖੋ ਸਾਡੀ ਲਾਈਫ ਜੇ ਹੈ ਨਾ ਡਿਸਪਲਿਨ ਅਸੀਂ ਰੱਖਾਂਗੇ ਨਾ ਤਾਂ ਬਹੁਤ ਸੋਹਣੀ ਬੀਤੀ ਗਈ
ਹਾਂਜੀ ਪਰ ਫਿਰ ਬੰਦਾ ਸੋਚਦਾ ਹੈ ਨਾ ਕਿ ਤੂੰ ਨਹੀਂ ਉੱਠਣਾ ਯਾਰ ਉਹਨੇ ਬੈਡ ਤੇ ਹੈਗੇ ਆ ਸੋਏ ਰੋਹ ਸੋਏ ਰੋ ਫਿਰ ਉਸ ਤੋਂ ਬਾਅਦ ਚ ਰਿਗਰਟ ਆਉਂਦਾ ਹੈ ਕਿ ਇੰਨੀ ਲੇਟ ਤੱਕ ਕਿਉਂ ਸੋ ਗਏ
ਹਾਂ ਤੇ ਬਾਅਦ ਚ ਰਿਗਰੇਟ ਨਾ ਹੋਏ ਨਾ ਤਾਂ ਹੀ ਤੇ ਕਹਿੰਦੀ ਪਈ ਆ ਕਿ ਬਾਅਦ ਰਗਰਟ ਕਰਹੇ ਕਰੀਏ ਅਸੀਂ ਤੇ ਆਪਣੇ ਰੂਟੀਨ ਨੂੰ ਫੋਲੋ ਜਾਂ ਜਾਂ ਫਿਰ ਇਸ ਤਰ੍ਹਾਂ ਕੰਮ ਕਰੇ ਬੰਦਾ ਕਿ ਮੈਨੇਜ ਕਰ ਲਏਗੀ ਜਾਂ ਜਿਸ ਤਰ੍ਹਾਂ ਸੋ ਵੀ ਗਿਆ ਜਿਆਦਾ ਲੇਟ ਤੱਕ ਇੱਕ ਦਿਨ ਕਦੀ ਹੋ ਵੀ ਗਿਆ ਤੇ ਫਿਰ ਆਪਣਾ ਕੰਮ ਇਨੀ ਫੁਰਤੀ ਦੇ ਨਾਲ ਕਰੇ ਕਿ ਬਈ ਬੰਦਾ ਉਹ ਦਾ ਜਿਹੜਾ ਟਾਈਮ ਸੋਨ ਬੀਤ ਗਿਆ ਉਹ ਜਲ ਉਹ ਕਿਧਰੇ ਨਾ ਕਿਧਰੇ ਆ ਕੇ ਸੈਟਲ ਹੋ ਜਾਏ ਚੀਜ਼ਾਂ ਕਿ ਬਈ ਕੋਈ ਗੱਲ ਨੀ ਅਸੀਂ ਕੰਮ ਤਾਂ ਨਿਪਟਾ ਲਿਆ ਆਪਣਾ ਕੰਮ ਟਾਈਮ ਦੇ ਨਾਲ
ਹਾਂਜੀ ਮੈਂ ਉਥੋਂ ਸਾਰੀ ਚੀਜ਼ਾਂ ਸ਼ਡਿਊਲ ਥੋੜਾ ਜਿਹਾ ਖ਼ਰਾਬ ਹੋਇਆ ਪਿਆ ਬਾਕੀ ਤੇ ਸਾਰਾ ਠੀਕ ਹੈ
ਦੇਖੋ ਸਲੀ ਸ਼ਡਿਊਲ ਸਿਰ ਡਿਸਟਰਬ ਹੁੰਦਾ ਜਦੋਂ ਅਸੀਂ ਰਾ ਟਮ ਤੇ ਨਾਈ ਠੀਕ ਹੈ
ਹਾਂਜੀ
ਜੇ ਅਸੀਂ ਰਾਤੀ ਟਾਈਮ ਤੋਂ ਸੋਵਾਂਗੇ ਨਹੀਂ ਤੇ ਫਿਰ ਸਵੇਰੇ ਉੱਠਾਂਗੇ ਨੀ ਤੇ ਫ ਜੇ ਟਾਈਮ ਨਾਲ ਉੱਠੇ ਹੀ ਨ ਸਾਰਾ ਹੀ ਸਾਰਾ ਹੀ ਡਿਸਿਪਲਿਨ ਗੜਬੜ ਹੋ ਜਾਏਗਾ ਡਿਸਪਲਨ ਕੀ ਹੋਹਾ ਸਾਰਾ ਤੁਹਾਡਾ ਦਿਨ ਹੀ ਖ਼ਰਾਬ ਹੋ ਜਾਏਗਾ
ਇਹ ਵੀ ਹੈ ਹੁਣ ਤਾਂ ਖਰਣ ਵਾਲੇ ਨੇ ਟਾਈਮ ਹਾਂਜੀ
ਹੁਣ ਤਾਂ ਤੁਸੀਂ ਮੈਨੂੰ ਆਰ ਤੋਂ ਵੀ ਛੋਟੇ ਜਦਾ ਵੱਡੇ ਤਾਂ ਲੱਗਦੇ ਪਏ ਕਾਲਜ ਗਈ ਬੱਚੇ ਲੱਗਦੇ ਪਏ ਹੋ ਫਿਰ ਤੁਸੀਂ ਅੱਗੇ ਫਿਰ ਚੱਲ ਕੇ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ ਫਿਰ ਇਸ ਤਰ੍ਹਾਂ ਹੁਣੇ ਫੋਲੋ ਕਰਨਾ ਪਦਾ ਤੁਹਾਨੂੰ ਤੁਹਾਨੂੰ ਤਾਂ ਡਿਸਪਲਨ ਤੁਹਾਨੂੰ ਸਟ੍ਰਿਕਟ ਡਿਸਪਲਨ ਫੋਲੋ ਕਰਨਾ ਪੈਣਾ
ਹਾਂ ਪਰ ਉਹ ਤੇ ਕਹਿ ਦ ਨਾਲ ਨਾਲ ਨਾ ਮੈ ਹੋ ਜਾਂਦਾ ਹੈ
ਦੇਖੋ ਅਸੀਂ ਅਸੀਂ ਜੇ ਇਸ ਟੋਪਿਕ 'ਤੇ ਗੱਲ ਕਰਨੇ ਪਏ ਹਾਂ ਤਾਂ ਫਿਰ ਅਸੀਂ ਜਦੋਂ ਆਪ ਹੀ ਫੋਲੋ ਕਰਾਂਗੇ ਤਾਂ ਹੀ ਤਾਂ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਕਰਨ ਵਾਸਤੇ
ਹਾਂਜੀ
ਕੰਮ ਅਸੀਂ ਉਹੀਓ ਕਿਸੇ ਨੂੰ ਦੂਸਰੇ ਨੂੰ ਕਰਨ ਵਾਸਤੇ ਕਹਿ ਸਕਦੇ ਹਾਂ ਜੋ ਅਸੀਂ ਆਪ ਕਰਦੇ ਹਾਂ
ਉਹੀ ਹੁਣ ਮੈਂ ਕੋਸ਼ਿਸ਼ ਕਰ ਰਹੀ ਅੱਜ ਵੀ ਹਾਂਜੀ ਹਾਂਜੀ ਓਦਾਂ ਜ ਹੁੰਦਾ ਨਾ ਕਿ ੰਨੇ ਟਾਈਮ ਤੋਂ ਸ ਖ਼ਰਾਬ ਹੋਇਆ ਪਿਆ ਸੀਗਾ ਸ਼ਡਿਊਲ ਵਗੈਰਾ ਤੇ ਹੁਣ ਮੈਂ ਰਾਤੀ ਨਾ ਮ ਮਤਲਬ ਅ ਇੱਕ ਐਪ ਹੈਗੀ ਉਹਦੇ ਤੋਂ ਮੈਂ ਪੂਰਾ ਬੈਲੈਂਸ ਚਾਰਟ ਬਣਾਇਆ ਕਿ ਏਦਾਂ ਏਦਾਂ ਕਰਨਾ ਹੈ ਇੰਨੇ ਵਜੇ ਉੱਠਨਾ ਹੈ ਤੇ ਇੱਕਦਮ ਤੇ ਵੇਖੋ ਇਹ ਨਹੀਂ ਹੋ ਸਕਦਾ ਨਾ ਕਿ ਬੰਦਾ ਦੋ ਵਜੇ ਸੋ ਕੇ ਉੱਠਦਾ ਹੈ ਤੇ ਇਕ ਦਦਮ ਹੀ ਅੱਠ ਵਜੇ ਉੱਠਦਾ ਇਏਦਾਂ ਤੇ ਨਹੀਂ ਨਹੀਂ ਹੋ ਸਕਦਾ ਕਿੰਨੀ ਕੋਸ਼ਿਸ਼ ਕਰ ਲਓ
ਹਾਂ ਦੀਦੀ ਦੀ ਸਟਾਰਟ ਕਰੋ ਕੋਈ ਗੱਲ ਨਹੀਂ ਲੇਕਨ ਹੈਲੋ
ਹਾਂਜੀ ਓਹੀ ਤੇ ਦ ਨਹੀਂ ਨਹੀਂ ਆ ਰਹੀ ਹੈ
ਹਾਂਜੀ ਬੋਲੋ
ਹਾਂਜੀ ਤੇ ਓਦਾਂ ਤੇ ਹੁੰਦਾ ਹੈ ਨਾ ਕਿ ਬੰਦਾ ਦੋ ਵਜੇ ਉੱਠ ਰਿਹਾ ਤੇ ਲੋਕੀ ਨਾ ਇਕਦਮ ਹੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਉੱਦਾਂ ਦੋ ਦੋ ਵਜੇ ਉੱਠ ਰਹੇ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਮੈਂ ਅਗਲੇ ਦਿਨ ਚ ਪੰਜ ਵਜੇ ਉੱਠ ਜਾ ਤੇ ਏਦਾਂ ਤੇ ਨਹੀਂੀ ਕਰਨਾ ਰ ਕਰਨਾ ਵੀ ਨੀ ਚਾਹੀਦਾ ਏਦਾਂ ਧੀਰੇ ਧੀਰੇ ਆਪਣੇ ਆਪ ਨੂੰ ਟਾਈਮ ਦੇ ਕੇ ਕਿਸੇ ਕਰਨਾ ਚਾਹੀਦਾ ਇਹ ਚੀਜ਼ਾਂ ਨੂੰ
ਉਹਨੂੰ ਟਾਈਮ ਹਰ ਚੀਜ਼ ਨੂੰ ਠੀਕ ਕਰਨ ਲਈ ਟਾਈਮ ਲਗਦਾ ਪਰ ਤੁਸੀਂ ਰਾਤੀ ਜਦੋਂ ਸੋ ਗਗੀ ਦੋ ਵਜੇ ਤੋਂ ਬੰਦਾ ਓਦਾਂ ਵੀ ਪੰਜ ਵਜੇ ਨੀ ਉੱਠ ਸਕੇਗਾ ਉਹ ਸੋ ਉਹ ਤਾਂ ਫੇਿਰ ਉਸੇ ਟਾਈਮ ਉੱਠੇਗਾ ਜਿਹੜਾ ਉਸਦਾ ਰੂਟੀਨ ਬਣ ਗਿਆ ਹੋਏਗਾ ਸੋਣ ਦੀ ਕੋਸ਼ਿ ਕੋਸ਼ਿਸ਼ ਕਰੋ ਚਲੋ ਗਿਆਰਾਂ ਨੀ ਤਾਂ ਸਾਢੇ ਗਿਆਰਾਂ ਬਾਰਾਂ ਵਜੇ ਤੱਕ ਨੂੰ ਹੋ ਜਾੋ ਪਰ ਉਹੀ ਹੈ ਕਿ ਸੋਨਾ ਸੋਨ ਦਾ ਟਾਈਮ ਪਹਿਲੇ ਬਦਣਾ ਪਏਗਾ ਰਾਤੀ
ਹਾਂ ਕਹਿੰਦੇ ਉਹ ਉਹ ਹਾਂਜੀ ਉਹ ੜੀ ਐਪ ਮੈਂ ਕਹਿ ਕਹਿ ਰਹੀ ਹ ਨਾ ਕਿ ਮੈਂ ਉੱਥੇ ਉਹ ਬਣਾਇਆ ਉਹਨੇ ਉਹ ਮਤਲਬ ਇਹ ਆ ਹੀ ਹੈ ਉਹ ਤੇ ਉਹ ਕਹਿੰਦੇ ਕਿ ਮਤਲਬ ਫੋ ਫੋਨ ਤੋਂ ਨਾ ਤੀਹ ਮਿੰਟ ਪਹਿਲੇ ਫੋਨ ਛੱਡ ਦੋ
ਬਿਲਕੁਲ ਫੋਨ ਨੀ ਤਾਂ ਅੱਜ ਕੱਲ ਹਦਾ ਮਚੀਬਧੀ ਜੜ
ਹਾਂਜੀਮ
ਫੋਨ ਤੋਂ ਹੀ ਸਾਰੀਆਂ ਭੈੜੀਆਂ ਆਤਾ ਹੀ ਫੋਨ ਤੋਂ ਲ ਕੀ ਕੇ ਭੈੜੀਆਂ ਆਤਾਂ ਤਾਂ ਦੇਖੋ ਅਸੀਂ ਸਾਡੇ ਕੋਲ ਬੜੇ ਸਾਰੇ ਗੈਜਟ ਹੈਗੇ ਨੇ ਅੱਜ ਕੱਲ ਸਭ ਕੁੱਛ ਹੈਗਾ ਹੈ ਪਰ ਜੇ ਅਸੀਂ ਉਹਨਾਂ ਦਾ ਮਿਸ ਯੂਜ ਕਰਾਂਗੇ ਤਾਂ ਫੇਿਰ ਉਹਨਾਂ ਦੀ ਗਲਤੀ ਥੋੜ੍ਹੀ ਹੈ ਗਲਤੀ ਤੇ ਫੇਿਰ ਸਾਡੀ ਹੈ
ਹਾਂਜੀ ਉਹੀ-
ਹੁਣ ਫੋਨ ਨੂੰ ਵੀ ਅਸੀ ਬਲੇਮ ਦਿਦੇ ਪਏ ਹਾਂ ਉਹ ਵੀ ਠੀਕ ਨੀ ਹ ਨਾ ਫੋਨ ਨੂੰ ਬਲੇਮ ਦੇਣਾ ਅਸੀ ਆਪਣੀਆਂ ਹਾਤਾਂ ਠੀਕ ਕਰਨੀਆਂ ਨੇ ਫੋਨ ਤਾਂ ਮਸ਼ੀਨਰੀ ਹੈਗੀਏ ਉਹਨੂੰ ਜਿਦਾ ਤੁਸੀ ਯੂਜ ਕਰੋਗੇ ਟੀ ਵੀ ਮਸ਼ੀਨਰੀ ਹੈਗੀ ਹੈ। ਲੋਕੀ ਟੀ ਵੀ ਦੇਖਦੇ ਰਹਿਦੇ ਨੇ ਸਾਰੀ- ਸਾਰੀ ਰਾਤ ਫੋਨ ਨਾ ਮਿਲੇ ਤੇ
ਉਹੀ ਉਹ ਹੂ-
ਹਾਂਜੀ ਡਿਸਿਪਲਿਨ ਹੋਏਗਾ ਨਾ ਜੇ ਲਾਈਫ ਡਿਸਿਪਲਿਨ ਪਿਡ ਹੋਏਗੀ ਨਾ ਸਾਡੀ ਤੇ ਆਪੇ ਹੀ ਬਹੁਤ ਸਾਰੀਆਂ ਚੀਜਾ ਨਾ ਪਜ਼ਟਿਵ ਹੋਣ ਲੱਗਣੀਆਂ
ਹਾਂਜੀ ਔਰ ਆਪਣੇ ਆਪ ਵਿਚ ਵੀ ਚੇਜ ਦਿਸਦਾ ਨਾ ਕਿ ਜੇ ਤੁਸੀ ਸੇਮ ਟਾਈਮ ਤੇ ਉਠ ਔਰ ਮਤਲਬ ਉਹਨਾਂ ਦਾ ਉਦਾਂ ਬੰਦਾ ਵਿਹਲਾ ਪੈ ਰਿਹਾ ਕੀਨੀ ਕਰਹਾ ਤੁਸੀ ਹੁਣ ਬੰਦਾ ਉਠੇ ਐਕਸਰਸਾਈਜ਼ ਕਰੇ। ਰੋਟੀ ਪਾਣੀ ਟਾਈਮ ਤੇ ਖਾਏ ਤੇ ਤੇ ਫਰਕ ਵੀ ਹੁਦਾ ਹੈ।
ਹਾਂ ਹੁਣ- ਇਹ ਤਾਂ ਹੈ। ਸਭ ਤੋਂ ਪਹਿਲਾ ਨਾ ਆਪੇ ਹੀ ਸੁਧਾਰਨੀਆਂ ਚਾਹੀਦੀਆਂ ਚੀਜ਼ਾਂ ਦੂਸੇ ਨੂੰ
ਹਾਂਜੀ-
ਫੇਰ ਇਸ ਤਰਾ ਦਾ ਕਮ ਕਰੋ ਕਿ ਦੂਜਾ ਤੁਹਾਨੂੰ ਦੇਖ ਕੇ ਸਿਖੇ ਕਿ ਬਈ ਦੇਖੋ ਇਹ ਕਰਦੇ ਪਏ ਨੇ ਇਹਨਾ ਨੂੰ ਇਹਨਾ ਰਿਜ਼ਲਟ ਮਿਲਿਆ ਚੰਗਾ ਤਾਂ ਅਸੀ ਵੀ ਕਰੀਏ
ਜੀ ਉਹੀ-
ਕਿਉਕਿ ਦੇਖੋ ਖਰਾਬ ਚੀਜਾ ਤਾਂ ਸਾਰੇ ਸਾਰੇ ਲੋਕੀ ਕੈਚ ਕਰ ਲੈਂਦੇ ਨੇ ਪਰ ਚੰਗੀਆਂ ਚੀਜਿ ਬਹੁਤ ਘਟ ਲੋਕੁੰ ਜਿਹੜੇ ਕਿਉਕਿ ਖਰਾਬ ਚੀਜਾ ਜਿਹੜੀਆਂ ਹੁਦੀਆਂ ਨਾ ਉਹ ਸਾਨੂੰ ਨਾ ਸਟਾਰਟਿੰਗ ਹੀ ਤਾਂ ਬੜੀਆਂ ਚੰਗੀਆਂ ਲਗਦੀਆਂ ਨੇ ਹਰ ਬਾਅਦ ਚਲ ਕੇ ਉਹ ਸਾਨੂੰ ਬਹੁਤ ਖ਼ਰਾਬ ਰਿਜ਼ਲਟ ਦਿਦੀਆਂ ਨੇ ਉਹ ਜਿਹੜੀਆਂ ਚਗੀਆਂ ਚੀਜਾ ਆਉਦੀਆਂ ਨੇ ਉਹ ਸਟਾਰਟਿਗ ਚ ਥੋੜੀ ਮੁਸ਼ਕਿਲ ਲਗਦੀਆਂ ਨੇ ਲੇਕਿਨ ਬਾਅਦ ਵਿਚ ਚਲ ਕੇ ਅਗੇ ਚਲ ਕੇ ਸਾਨੂੰ ਲਗਦਾ ਕਿ ਅਜ ਅਸੀ ਕੁਛ ਮੁਕਾਮ ਤੇ ਪਹੁਚੇ ਹੋਏ ਹਾਂ ਕਿਉ ਕਿਉਕਿ ਅਸੀ ਅਸੀ ਆਪ ਲਾਈਫ ਡਿਸਪਲਿਨ ਦਿਤੀ ਹੋਈ ਸੀ
ਹਾਂ- ਉਹੀ ਹੈ ਨਾ ਕਿ ਬੰਦਾ ਖੁਦ ਨੂੰ ਵੀ ਤੇ ਟਾਈਮ ਦੇ ਨਾ ਕਿ ਤੁਸੀ ਦਸੋ ਕਿ ਅਸੀ ਕ ਮੈਨੋ ਅਸੀ ਅਠ ਵਜੇ ਉਠ ਰਹਾ ਔਰ ਉਸ ਤੋਂ ਬਾਅਦ ਜਿਦਾ ਮੰਮੀ ਵਗੈਰਾ ਕਰਦੇ ਨੇ ਆਪਣੇ ਲਈ ਬਦਾ ਕੁਝ ਕਰਦਾ ਹੀ ਨਹੀ ਹੈ। ਫੇਰ
ਹਾਂ ਤੇ ਫਿਰ ਜਦੋ ਟਾਈਮ ਜਦੋ ਅਸੀ ਡਿਸੀਪਲਨ ਵਿਚ ਹੋਵਾਂਗੇ ਤੇ ਫਿਰ
ਹਾਂਜੀ ਫਿਰ ਆਪਣੇ ਆਪ ਨੂੰ ਵੀ ਟਾਈਮ ਦੇ ਪਾ ਮਤਲਬ ਮਿਲੇਗਾ ਨਾ ਫਿਰ
ਉਹੀ ਤਾਂ ਕਹਿ ਰਹੀਆਂ ਕਿ ਸਾਰੀਆਂ ਚੀਜ਼ਾਂ ਆਪਣੇ ਆਪ ਮੈਨੇਜ ਹੋ ਜਾਣਗੀਆਂ ਟਾਈਮ ਕਢੋਗੇ ਵੀ ਆਪਣੇ ਵਾਸਤੇ ਫਿਰ ਹੋਰ ਬੱਚੇ ਫੇਰ ਵੀ ਉਹਦੇ ਵਿਚ ਤੁਸੀ ਹੋਰ ਕੁਛ ਆਪਣੇ ਸਕਿਲ ਨੂੰ ਡੈਵਲਪ ਕਰ ਸਕਦੇ ਹੋ।
ਉਹੀ-
ਹੋਰ ਸੁਣਾਓ-
ਹੋਰ ਤੁਸੀ ਦਸੋ ਰੋਟੀ ਵਗੈ ਹੋ ਤਾਂ ਕਿਉ ਨਹੀ ਖਾਧੀ
ਸੋਚ ਆਪਣੇ ਆਪਣੇ ਆਪ ਨੂੰ ਹੀ ਚੈਲੇਂਜ ਰਖਦੇ ਹਾਂ ਆਪਣੇ ਵਾਸਤੇ ਕਿ ਅਸੀ ਕਲ ਤੋ ਕੀ ਕੀ ਚੇਂਜਿਸ ਲਿਆਵਾਂਗੇ ਡਿਸਪਲਿਨ ਦੇ ਨਾਲ ਰਵਾਂਗੇ ਅਤੇ ਹੋਰ ਕੀ ਕੀ ਚੇਂਜ ਆਉਣਗੇ ਸਾਡੀ ਲਾਈਫ ਵਿਚ ਉਥੇ ਅਸੀ ਕਮ ਕਰਾਗੇ ਫਿਰ ਦੂਜਿਆਂ ਨੂੰ ਵੀ ਆਪਣੇ ਘਰ ਘਰ ਜਿਨੇ ਵੀ ਬਦੇ ਹੈਗੇ ਨੇ ਉਹ ਸਾਡੇ ਕੋਲੋ ਕੀ ਲੈਸਨ ਲੈਦੇ ਨੇ ਉਹ- ਫਿਰ ਆਪ ਅਗੇ ਆਪਾ ਸ਼ੇਅਰ ਕਰਾਗੇ ਇੱਕ ਦੂਸਰੇ ਨਾਲ
ਹਾਂਜੀ- ਕੋਸ਼ਿਸ਼ ਤਾਂ ਹੁਣ ਕਰ ਰਿਹਾ ਕਿ ਸਭ ਹਾਂਜੀ- ਹੈਲੋ- ਹੈਲੋ। ਸਲੋ।